ਹੈਲੋ।
ਹਾਂਜੀ ਸਸ ਸ੍ਰੀ ਕਾਲ ਜੀ।
ਸਸ ਸ੍ਰੀ ਕਾਲ ਜੀ।
ਹੋਰ ਕਿਵੇਂ ਠੀਕ ਹੋ।
ਹਾਂਜੀ ਮੈਂ ਤਾਂ ਠੀਕ ਹਾਂ ਤੁਸੀਂ ਦੱਸੋ?
ਬਸ ਵਧੀਆ ਹੋਰ ਕੀ ਕਰ ਰਹੇ ਸੀ?
ਮੈਂ ਤਾਂ ਹਜੇ ਬੈਠੀ ਸੀਗੀ।
ਅੱਛਾ।
ਹਾਂਜੀ। ਹੋਰ ਸੁਣਾਓ ਕੁਝ।
ਬਸ ਵਧੀਆ ਮੈਂ ਵੀ ਇੰਸਟਾਗ੍ਰਾਮ ਦੇਖ ਰਹੀ ਸੀ ਉੇ ਚ ਰੀਲਸ ਦੇਖ ਰਹੀ ਸੀ। ਕਿਵੇਂ ਅੱਜ ਕੱਲ੍ਹ ਲੋਕੀ ਹਨਾਂ ਕਿਵੇਂ ਨਵੇਂ-ਨਵੇਂ ਟਰੈਂਡ ਬਣਾਏ ਜਾਂਦੇ ਹੈ ਕਿਵੇਂ ਕੰਟੈਂਟ ਵੇਟ ਕਰਦੇ ਆ ਲੋਕੀ।
ਹਾਂਜੀ ਮਤਲਬ ਲੋਕਾ ਦੇ ਤਾਂ ਕੰਟੈਂਟ ਹੀ ਕੁਝ ਅਲੱਗ ਹੀ ਲੈਵਲ ਦੇ ਹੁੰਦੇ ਆ।
ਸਹੀ ਕਿਹਾ ਪਤਾ ਨੀ ਕਿੱਦਾ ਲੋਕੀ ਆਪਣਾ ਦਿਮਾਗ ਚਲਾ ਲੈਂਦੇ ਆ ਕਿੱਦਾਂ ਕੰਟੈਂਟ ਬਣਾ ਲੈਂਦੇ ਔਰ ਕਿੰਨੇ ਫੇਮਸ ਹੋਈ ਜਾਂਦੇ ਹੈ।
ਹਾਂਜੀ।
ਅੱਜ ਕੱਲ ਸੋਸ਼ਲ ਮੀਡੀਆ ਦੇ ਇੰਨੇ ਐਪ
ਤੁਸੀਂ ਵੀ ਰੀਲਸ ਵਗੈਰਾ ਪਾਉਂਦੇ ਹੋ?
ਹਾਂ ਮੈਂ ਵੀ ਪਾ ਹੀ ਲੈਂਦੀ ਹਾਂ ਕਈ ਵਾਰੀ ਸ਼ੌਂਕ ਚੜ ਜਾਂਦਾ ਇੱਕ ਦੂਜੇ ਨੂੰ ਦੇਖ ਕੇ। ਫਿਰ ਪਾ ਲੈਨੇ ਹਾ ਅਸੀ ਵੀ।
ਅੱਛਾ ਵਧੀਆ।
ਕੱਲ ਤੇ ਸੋਸ਼ਲ ਮੀਡੀਆ ਦੇ ਐਪਸ ਹੈ ਜਿੱਦਾਂ ਟਰੈਂਡਿੰਗ ਤੇ ਇੰਸਟਾਗ੍ਰਾਮ ਲੈ ਲਓ ਕਿੰਨੇ ਲੋਕ ਇੰਸਟਾਗ੍ਰਾਮ ਕਰੋੜੋ ਲੋਕ ਇੰਸਟਾਗ੍ਰਾਮ ਯੂਜ ਕਰਦੇ ਹੈ। ਫੇਸਬੁੱਕ ਕਿੰਨੇ ਲੋਕੀ ਯੂਜ ਕਰਦੇ ਹੈ ਇੱਕ ਟਿਕਟੋਕ ਵੀ ਸੀਗਾ ਟਿਕਟੋਕ ਵੀ ਕਿੰਨਾ ਚੱਲਿਆ। ਫੇਰ ਬੈਨ ਹੋ ਗਿਆ।
ਹਾਂਜੀ ਉਹ ਬੈਨ ਕਰਤਾ ਸੀ।
ਹਾਂ, ਉਹ ਵੀ ਕਿੰਨਾ ਲੋਕਾਂ ਨੇ ਚਲਾਇਆ, ਕਿੰਨਾ ਇੰਜੋਏ ਕੀਤਾ, ਕਿੰਨੇ ਲੋਕਾਂ ਨੇ ਉਹ ਰੀਲਾਾਂ ਪਾਈਆਂ।
ਹਾਂਜੀ, ਮੋਸਟਲੀ ਤਾਂ ਡਾਂਸ ਵਗੈਰਾ ਦੀ ਹੁੰਦੀ ਹੈ।
ਹਾਂ, ਮੋਸਟਲੀ ਡਾਂਸ ਵਗੈਰਾ ਦੀ ਹੋ ਗਈ ਜ਼ਿਆਦਾਤਰ ਸਿੰਗਿੰਗ ਦੀ ਹੋ ਗਈ।
ਹਾਂਜੀ।
ਕਿ ਸਿੰਗਿੰਗ ਘਰੇ ਬੈਠੇ ਪਤਾ ਨੀ ਕਿੱਦਾਂ ਇੰਨੀ ਸੋਹਣੀ-ਸੋਹਣੀ ਕਰ ਲੈਂਦੇ ਆ।
ਹਾਂਜੀ ਬਹੁਤ ਸੋਹਣੀ-ਸੋਹਣੀ ਕਰਦੇ ਹਾਂ ਲੋਕੀ।
ਸਹੀ ਕਿਹਾ ਇਹਨਾਂ ਨੂੰ ਆਪਣਾ ਟੈਲੈਂਟ ਦਿਖਾਉਣਾ ਚਾਹੀਦਾ ਹੁਣ ਜਿੱਦਾਂ ਇੰਸਟਾਗ੍ਰਾਮ ਐਪ ਇਹ ਹਰੇਕ ਕਿਸੇ ਨੂੰ ਟੈਲੈਂਟ ਦਿਖਾਉਣ ਦਾ ਉਹ ਦਿੰਦਾ। ਕਿ ਹਾਂ ਅਸੀਂ ਆਪਣਾ ਟੈਲੈਂਟ ਦਿਖਾ ਸਕਦੇ ਹਾਂ।
ਹਾਂਜੀ।
ਹੋਰ ਸੁਣਾਓ ਤੁਸੀਂ ਵੀ ਯੂਜ ਕਰਦੇ ਹੋ ਕੋਈ ਐਪ?
ਮੈਂ ਤਾਂ ਸਨੈਪਚੈਟ ਹੀ ਕਰਦੀ ਹਾਂ, ਇੰਸਟਾ ਨਹੀਂ ਕਰਦੀ, ਕਰਦੀ ਸੀ ਤਾਂ ਮਤਲਬ ਅਕਾਊਂਟ ਚ' ਥੋੜ੍ਹੀਹੀ ਦਿੱਕਤ ਆਉਣੀ ਸ਼ੁਰੂ ਹੋ ਗਈ ਸੀ।
ਅੱਛਾ-ਅੱਛਾ ਉਹ ਕਿਵੇਂ?
ਉਹ ਅਕਾਊਂਟ ਨਾ ਸਸਪੈਂਡ ਹੋ ਗਿਆ ਸੀ। ਆਪਣੇ ਆਪ ਹੀ, ਮਤਲਬ ਕਈ ਲੋਕਾਂ ਦਾ ਹੋਇਆ ਨਾ।
ਅੱਛਾ-ਅੱਛਾ।
ਹਾਂਜੀ।
ਤੇ ਫੇਰ ਤੁਹਾਡਾ ਅਕਾਊਂਟ ਹੁਣ ਓਪਨ ਨ ਨਹੀਂ ਹੁੰਦਾ।
ਹਾਂਜੀ। ਮਤਲਬ ਮੇਰੇ ਫਰੈਂਡਸ ਨੇ ਦੱਸਿਆ ਮੈਨੂੰ ਕਿ ਮੇਰਾ ਅਕਾਊਂਟ ਉਹਨਾਂ ਨੂੰ ਸ਼ੋਅ ਹੋ ਰਿਹਾ ਤਾਂ ਮੈਂ ਹੁਣ ਦੇਖਾਂਗੀ।
ਅੱਛਾ-ਅੱਛਾ।
ਹਾਂਜੀ।
ਤੇ ਓਦਾਂ ਕਿਦਾਂ ਤੁਸੀ ਸਨੈਪਚੈਟ ਵਗੈਰਾ ਯੂਜ ਕਰਦੇ ਹੋ ਫਿਰ ਹੁਣ।
ਹਾਂਜੀ।
ਉੱਥੇ ਵੀ ਸਪੋਟ ਲਾਈਟਸ ਹੁੰਦੀ ਹੈ। ਉਹ ਵੀ ਪਾਂਦੇ ਹੋ ਤੁਸੀਂ?
ਹੋਰ ਦੱਸੋ, ਤੁਸੀਂ ਕਿੱਦਾਂ?
ਬਸ ਮੈਂ ਤੇ ਵਧੀਆ, ਅੱਜ ਕੱਲ ਦੇ ਨਿੱਕੇ- ਨਿੱਕੇ ਬੱਚਿਆਂ ਨੂੰ ਵੀ ਪਤਾ ਹੈ। ਕੀ ਇੰਸਟਾਗ੍ਰਾਮ ਹੈ ਕੀ ਹੈ, ਕਿੱਦਾਂ ਰੀਲਾਂ ਬਣਾਈ ਦੀਆ ਕਿੱਦਾਂ ਪਾਈ ਦੇ ਹੈ।
ਹਾਂਜੀ। ਛੋਟੇ- ਛੋਟੇ ਬੱਚਿਆਂ ਨੂੰ ਵੀ, ਛੋਟੇ- ਛੋਟੇ ਬੱਚੇ ਵੀ ਉਹ ਹੱਥ ਚ' ਫ਼ੋਨ ਫੜਕੇ ਹੇਲੋ ਗਾਈਜ਼ ਕਰਦੇ ਹੁੰਦੇ ਆ।
ਸਹੀ ਕਿਹਾ, ਅੱਜ -ਕੱਲ੍ਹ ਲੋਕੀ ਵਲੋਗਿੰਗ, ਸ਼ੋਰਟ ਵਲੋਗ ਬਹੁਤ ਬਣਾਉਂਦੇ ਪਏ ਆ ਲੋਕ ਕੀ ਬਣਾ ਬਣਾਕੇ ਇੰਸਟਾ ਤੇ ਪਾਉਂਦੇ ਪਏ ਹੈ, ਕੋਈ ਯੂਟਿਊਬ ਤੇ ਪਾ ਰਿਹਾ ਹੈ।
ਹਾਂਜੀ ਕਈ ਮਤਲਬ ਦੋਨੋ ਜਗ੍ਹਾ, ਜਗ੍ਹਾ ਤੇ ਪਾ ਰਿਹਾ ਆ।
ਹਾਂ ਯੂਟਿਊਬ ਵੀ ਬਹੁਤ ਵਧੀਆ ਐਪ ਹੈ, ਇੱਥੇ ਵੀ ਅਰਨਿੰਗ ਹੋਈ ਜਾਂਦੀ ਹੈ।
ਹਾਂਜੀ ਯੂਟਿਊਬ ਤੇ ਵੀ ਕਾਫੀ ਅਰਨਿੰਗ ਤਾਂ ਹੋਈ ਜਾਂਦੀ ਆ ਤੁਹਾਡੀ ਫੈਮਲੀ 'ਚ ਵੀ ਹੋਣੇ ਹੈ। ਜੋ ਕਰਦੇ ਹੋ।
ਨਹੀਂ ਸਾਡੀ ਫੈਮਿਲੀ 'ਚ ਇਦਾਂ ਦਾ ਹੈ ਨੀ ਕੋਈ, ਜਿਹੜੇ ਯੂਟਿਊਬ ਤੋਂ ਅਰਨਿੰਗ ਕਰਦੇ ਹੋ।
ਅੱਛਾ।
ਓਦਾਂ ਸਾਡੇ ਰਿਲੇਟਿਵਸ ਹੈਗੇ ਆ, ਜਿੱਦਾਂ ਲੈ ਲਓ, ਕਿ ਫਰੈਂਡਸ ਹੈਗੇ ਹੈ। ਫਰੈਂਡ ਸਰਕਲ ਦੇ ਵਿੱਚ ਹੈਗੇ ਆ, ਉਹ ਕਰਦੇ ਆ।
ਉਹ ਵਲੋਗਿੰਗ ਵਗੈਰਾ ਕਰਦੀ ਆ।
ਹਾਂ ਉਹ ਵਲੋਗਿੰਗ ਵੀ ਕਰਦੇ ਹੈ, ਫਿਰ ਵੀ ਇੰਸਟਾ ਵੀ ਕਦੇ ਰੀਲਜ਼ ਵਗੈਰਾ ਵੀ ਪਾਉਂਦੇ ਹੈ।
ਅੱਛਾ।
ਹਾਂਜੀ।
ਹੋਰ ਦੱਸੋ?
ਬਸ ਵਧੀਆ, ਤੁਸੀਂ ਨੀ ਪਾਉਨੇ ਰੀਲਸ ਵਗੈਰਾ?
ਨਹੀਂ ਨਾ ਅਹ ਮੈਂ ਹੁਣੇ ਥੋੜ੍ਹੇ ਟਾਈਮ ਪਹਿਲੇ ਹੀ ਪਾਈ ਸੀ। ਕਿਉਂਕਿ ਮੇਰੇ ਕਜ਼ਨਸ ਵਗੈਰਾ ਆਏ ਹੋਏ ਸੀ ਨਾ।
ਅੱਛਾ
ਹਾਂਜੀ
ਫਿਰ ਉਹਨਾ ਨਾਲ ਬਣਾ ਕੇ ਤੁਸੀਂ ਪਾਈ ਹੋਣੀ ਹੈ।
ਹਾਂਜੀ, ਉਹਨਾਂ ਦੀ ਆਈ ਡੀ ਤੇ ਹੀ ਪਾਈ ਹੋਈ ਸੀ।
ਅੱਛਾ-ਅੱਛਾ।
ਹਾਂਜੀ, ਵੈਸੇ ਮੈਂ ਪਾਂਦੀ ਨੀ।
ਅੱਛਾ, ਹੋਰ ਘਰੇ ਕਿਵੇਂ ਸਾਰੇ ਠੀਕ ਨੇ।
ਹਾਂਜੀ, ਘਰੇ ਤਾਂ ਸਾਰੇ ਠੀਕ ਨੇ।
ਲੰਚ ਕਰ ਲਏ ਸੀ ਤੁਸੀਂ?
ਹਾਂਜੀ ਮੈਂ ਤਾਂ ਕਰ ਲਿਆ ਸੀ। ਤੁਸੀਂ ਕਰ ਲਿਆ ਸੀ?
ਹਾਂਜੀ-ਹਾਂਜੀ ਕਰ ਲਿਆ ਸੀ। ਕੀ ਬਣਾਇਆ ਸੀ ਅੱਜ?
ਅੱਜ ਆਪਾਂ ਮਟਰ ਪਨੀਰ ਬਣਾਇਆ ਸੀ।
ਅੱਛਾ ਜੀ।
ਤੁਸੀਂ ਕੀ ਬਣਾਇਆ ਸੀ?
ਅਸੀਂ ਤੇ ਰਾਜਮਾ ਚਾਵਲ ਬਣਾਏ ਸੀ।
ਅੱਛਾ, ਰਾਜਮਾ ਚਾਵਲ ਤਾਂ ਮੈਨੂੰ ਬੜੇ ਅੱਛੇ ਲੱਗਦੇ ਆ।
ਸਾਨੂੰ ਵੀ ਸਾਡੇ ਏਥੇ, ਸਾਡੇ ਸਾਰਿਆਂ ਨੂੰ ਹੀ ਪਸੰਦ ਹੈ ਬਹੁਤ।
ਅੱਛਾ।
ਹਾਂਜੀ।
ਹੋਰ ਦੱਸੋ?
ਬਸ, ਵਧੀਆ ਤੁਸੀਂ ਦੱਸੋ?
ਮੈਂ ਵੀ ਵਧੀਆ। ਹੋਰ, ਤੁਸੀਂ ਮਹਿੰਦੀ ਵਗੈਰਾ ਲਾ ਲੈਨੇ ਓ?
ਹਾਂ, ਮੈਂ ਮਹਿੰਦੀ ਵਗੈਰਾ ਲਾ ਲੈੈਂਨੀ।
ਅੱਛਾ, ਤੁਸੀਂ ਕੀ ਰੇਟ ਰੱਖਿਆ ਮਹਿੰਦੀ ਦਾ?
ਮਹਿੰਦੀ ਦਾ, ਜਿੱਦਾਂ ਨੋਰਮਲ ਹੈਂਡ 'ਤੇ ਹੈਗਾ ਅਗਰ ਆਪਾਂ ਕੋਨੀੇ ਤੱਕ ਲਵਾਉਣਾ ਹੋਵੇ, ਫੇਰ ਤੇ ਇਕ ਹੱਥ ਪੰਜ ਅਹ, ਪੰਜ ਸੌ ਰੁਪਏ ਦਾ ਹੈ। ਤੇ ਦੋਨੋ ਹਜ਼ਾਰ ਦੇ, ਜੇ ਅਸੀ ਕੋੋਹਨੀ ਤੋਂ ਥੱਲੇ ਲਵਾਣੇ ਹੋਣ ਫੇਰ ਤਿੰਨ ਸੌ ਰੁਪਏ ਦਾ।
ਅੱਛਾ, ਜੇ ਆਪਾਂ ਸਿਰਫ਼ ਕਲਾਈ-ਕਲਾਈ, ਮਤਲਬ ਹੱਥਾਂ ਤੇ ਲਾਉਣੀ ਹੋਵੇ?
ਕੱਲੀ ਹੱਥਾ ਤੇ, ਤੇ ਫੇਰ ਅਸੀਂ ਡੇਢ ਸੌ ਜਾਂ ਦੋ ਸੌ ਤੱਕ ਲੈਂਦੇ ਹਾਂ। ਅੱਗੇ ਪਿੱਛੇ, ਹਾਂਜੀ।
ਅੱਛਾ
ਤੁਸੀਂ ਲਾ ਲੈਦੇ।
ਹਾਂਜੀ
ਅੱਛਾ
ਨੂੰ ਲਾ ਲੈਂਦੀ ਹਾਂ।
ਅੱਛਾ ਅੱਛਾ ਸਿੱਖੀ ਤੁਸੀਂ ਕਿੱਥੋਂ
ਹਾਂਜੀ ਮੈਂ ਇੱਕ ਮਹੀਨੇ ਦਾ ਕੋਰਸ ਲਿਆ ਸੀ ਬਸ। ਮੇਰੇ ਸਕੂਲ ਥੋੜੇ ਜਿਹੇ ਮੇਰੇ ਬੇਸਿਕਸ ਵਗੈਰਾ ਕਲੀਅਰ ਹੋ ਜਾਣ।
ਅੱਛਾ ਅੱਛਾ
ਹਾਂਜੀ
ਕਿੱਦਾਂ ਹੁਣ ਤੁਸੀਂ ਕਰਵਾ ਚੌਥ ਵਗੈਰਾ ਜਿੱਦਾਂ ਇੱਦਾਂ ਦੇ ਓਕੇਜਨ ਤੇ ਤੁਸੀਂ ਟੈਂਟ ਵਗੈਰਾ ਲਾਉਂਦੇ ਹੋ।
ਨਹੀਂ ਹੁਣ ਮੈਂ ਲਾਵਾਂਗੀ ਮੈਂ ਹਜੇ ਹਜੇ ਸਿੱਖਿਆ।
ਅੱਛਾ ਅੱਛਾ
ਹਾਂਜੀ
ਚਲੋ ਵਧੀਆ ਏ ਗਏ ਚੀਜ਼ ਵੀ ਅਗਰ ਆਪਾਂ ਕਰ ਲਏ ਤਾਂ ਵਧੀਆ ਅਰਨਿੰਗ ਹੋ ਜਾਂਦੀ ਹੈ।
ਹਾਂਜੀ ਕਾਫੀ ਮਤਲਬ ਮੋਸਟਲੀ ਲੋਕੀ ਤਾਂ ਤਿਉਹਾਰਾਂ ਤੇ ਹੀ ਲਵਾਉਂਨੇ ਹਾਂ
ਸਹੀ ਕਿਹਾ ਜ਼ਿਆਦਾਤਰ ਕਰਵਾ ਚੌਥ ਲੱਗਦਾ ਹੈ ਕਰਵਾ ਚੌਥ ਤੇ ਬਹੁਤ ਅਰਨਿੰਗ ਹੋ ਜਾਂਦੀ ਆ, ਹਾਂ।
ਹਾਂਜੀ।
ਹੋਰ ਦੱਸੋ?
ਹੋਰ ਮੈਂ ਕੀ ਦਸਾਂ ਤੁਸੀਂ ਦੱਸੋ?
ਤੁਸੀਂ ਖਾਣਾ ਵਗੈਰਾ ਬਣਾ ਲੈਂਦੇ ਹੋ?
ਹਾਂਜੀ ਮੈਂ ਬਣਾ ਲੈਂਦੀ ਹਾਂ।
ਅੱ ਚਾਂਪ ਵਗੈਰਾ ਬਣਾ ਲੈਦੇ ਤੁਸੀਂ?
ਨਹੀਂ ਮੈਂ ਹਜੇ ਇਹ ਨਹੀਂ ਬਣਾਉਣਾ ਸਿੱਖਿਆ।
ਅੱਛਾ ਅੱਛਾ।
ਹਾਂਜੀ ਤੁਸੀਂ ਬਣਾ ਲੈਂਦੇ ਹੋ।
ਹਾਂ ਮਾੜੀ ਮੋਟੀ ਟਰਾਈ ਮੈਂ ਇੱਕ ਦੋ ਵਾਰੀ ਕੀਤੀ ਤੇ ਸੀਗੀ ਬਟ ਉਹ ਫਲੇਵਰ ਨਹੀਂ ਆਇਆ ਜਿਹੜਾ ਆਉਂਦਾ ਨਾ ਬਾਅਰ ਜਿਹੜਾ ਆਦਾ ਐ ਫਲੇਵਰ
ਹਾਂਜੀ।
ਓ ਫਲੇਵਰ ਨੀ ਆਇਆ।
ਅੱਛਾ!
ਓਦਾਂ ਮਨਚੂਰੀਅਨ ਵਗੈਰਾ ਬਣਾਨੀ ਆ ਮੈਂ।
ਅੱਛਾ ਮੈਂ ਵੀ ਚਿਲੀ ਪਟੈਟੋ ਵਗੈਰਾ ਬਣਾ ਲੈਂਨੀ ਆ।
ਅੱਛਾ ਓ ਕਿਵੇਂ ਵੀ ਬਣਾਨੇ ਓ।
ਪਹਿਲਾਂ ਆਪਾਂ ਮਤਲਬ ਆਲੂ ਨੂੰ ਨਾ ਲੰਬਾ-ਲੰਬਾ ਕੱਟ ਲੈਣਾ।
ਅੱਛਾ-ਅੱਛਾ।
ਫੇਰ ਉਹਨਾਂ ਨੂੰ ਨਾ ਮਤਲਬ ਵਾਸ਼ ਵਗੈਰਾ ਕਰ ਕੁਰ ਕੇ ਉਸਦੇ ਅੰਦਰ ਨਮਕ, ਮਿਰਚ ਤੇ ਅਹ ਰੈਡ ਆਲਾ ਕਲਰ ਪਾ ਲੈਂਨੇ ਆ ਫੇਰ ਉਸਨੂੰ ਮਿਕਸ ਕਰ ਫਰਾਈ ਕਰ ਲੈਣਾ ਮਤਲਬ ਡਬਲ ਫਰਾਈ ਕਰਨਾ ਆਪਾਂ।
ਅੱਛਾ-ਅੱਛਾ-ਅੱਛਾ।
ਜੀ ਫਰ ਤੁਸੀਂ ਜਿਹੜੀ-ਜਿਹੜੀ ਵੈਜ ਵਗੈਰਾ ਖਾ ਲੈਂਨੇ ਓ? ਓ ਵੈਜ ਨੂੰ ਬਰੀਕ-ਬਰੀਕ ਕੱਟ ਕੇ ਇੱਕ ਪੈਨ ਚ ਤੁਸੀਂ ਪਹਿਲੇ ਘੀ ਪਾਲੋ। ਫਿਰ ਸਾਰੀ ਵੈਜੀਟੇਬਲਸ ਨੂੰ ਸੌ ਤੇ ਕਰਲੋ।
ਸੋਤੇ ਕਰਨ ਤੋ ਬਾਦ ਅ ਤੁਸੀ ਸਾਰੀ ਸੋਸਿਸ ਵਗੈਰਾ ਪਾ ਲਓ।
ਅੱਛਾ।
ਹਾਂਜੀ ਉਸ ਤੇ ਨਮਕ ਤੇ ਕਾਲੀ ਮਿਰਚ ਪਾ ਦੋ ਉਸ ਤੋਂ ਬਾਅਦ।
ਅੱਛਾ ਜੀ।
ਹਾਂਜੀ ਉੱਪਰ ਤੋਂ ਨਾ ਥੋੜ੍ਹਾ ਜਿਹਾ ਅਜੀਨੋ ਮੋਟੋ ਵੀ ਪਾ ਸਕਦੇ ਓ ਤੁਸੀਂ। ਮਤਲਬ ਅਜੀਨੋ ਮੋਟ ਤੋਂ ਫਲੇਵਰ ਕਾਫੀ ਅੱਛਾ ਆਦਾਂ ਐ।
ਅੱਛਾ-ਅੱਛਾ।
ਹਾਂਜੀ ਅਜੀਨੋ ਮੋਟੋ ਪਾਣ ਤੋਂ ਬਾਅਦ ਤੁਸੀਂ ਮਤਲਬ ਟੇਸਟ ਕਰਕੇ ਦੇਖ ਸਕਤੇ ਓ ਜੋ ਤੁ ਜੋ ਥੋਡੀ ਗ੍ਰੇਵੀ ਜਹੀ ਬਨੀ ਆ।
ਹਾਂਜੀ।
ਓ ਉਸ ਤੋਂ ਬਾਅਦ ਤੁਸੀਂ ਜਿਹੜੇ ਆਲੂ ਨੂੰ ਫਰਾਈ ਕੀਤਾ ਸੀ ਓ ਪਾ ਕੇ ਨਾ ਪੰਜ ਮਿੰਟ ਮਤਲਬ ਢੱਕ ਕੇ ਸਿੰਮ ਤੇ ਰੱਖ ਦੋ ਤਾਂ ਥੋਡੇ ਹੀ ਚਿੱਲੀ ਪਟੈਟੇ ਤਿਆਰ ਨੇ ਹਾਂਜੀ
ਅੱਛਾ ਜੀ
ਹਾਂਜੀ
ਹਾਂ ਏ ਚੀਜ਼ਾਂ ਤੇ ਬੱਚੇ ਬਥੇਰੇ ਸ਼ੌਂਕ ਨਾ ਖਾ ਲੈਂਦੇ ਆ ਅੱਜ ਕੱਲ ਨਾ ਬੱਚਿਆਂ ਨੂੰ ਰੋਟੀ ਨੀ ਚਾਹੀਦੀ ਬੱਚਿਆਂ ਨੂੰ ਆਈ ਚੀਜ਼ਾਂ ਚਾਈਦੀਆਂ
ਹਾਂਜੀ
ਸੈਂਡਵਿਚ ਦੇ ਦੋ ਬੱਚਿਆਂ ਨੂੰ ਸਹੀ ਕਿਹਾ ਸਹੀ ਕਿਹਾ
ਮੋਮੋਜ ਖਲਾਲੋ ਇਹਨਾਂ ਨੂੰ ਚਊਮੀਨ ਖਲਾਲੋ।
ਅੱਜ-ਕੱਲ੍ਹ ਦੇ ਮੋਮੋਜ ਬਹੁਤ ਟਰੈਂਡ ਤੇ ਚੱਲਦੇ ਪਏ ਹੈ ਮੋਮੋਜ ਤੇ ਹਰ ਕੋਈ ਖਾਂਦਾ ਪਿਆ। ਵੱਡਾ ਹੋਵੇ, ਬਜ਼ੁਰਗ ਹੋਵੇ, ਬੱਚਾ ਹੋਵੇ ਹਰ ਕੋਈ ਮੋਮਜ਼ ਖਾ ਰਿਆ, ਬਟ ਇੰਨੇ ਨੀ ਖਾਣੇ ਚਾਈਦੇ ਪਤਾ ਕਿ ਮੋਮੋਜ਼ ਮੈਦਾ ਈ ਐ ਨਿਰਾ।
ਹਾਂਜੀ ਮੈਂਦਾਂ ਈ ਹੁੰਦਾ ਐ, ਆਪਾ ਜੇ ਉਸਨੂੰ ਫਰਾਈ ਕਰਕੇ ਕੇ ਵੀ ਖਾਏ ਫਿਰ-ਫਿਰ ਵੀ ਥੋੜ੍ਹਾ ਸਈ ਹੋ ਜਾਂਦਾ ਓ
ਬਟ ਫਰਾਈ ਕਰਕੇ ਮਤਾਬ ਕੀ ਓ ਸਵਾਦ ਨੀ ਮੈਨੂੰ ਆਪ ਨੂੰ ਫਰਾਈ ਕਰਕੇ ਓ ਸਵਾਦ ਨ ਮਿਲਣਾ ਜਿਹੜਾ ਸਟੀਮ ਚ ਹੁੰਦਾਐ
ਸੀਮ ਚ ਤਾਂ ਸਵਾਦ ਆਦਾ ਐ
ਸਹੀ ਕਿਹਾਆ।
ਹਾਂਜੀ ਚਲੋ ਨਾ ਮੈਂ ਨਾ ਥੋਨੂੰ ਬਾਦ ਚ ਗੱਲ ਕਰਦੀ ਆ ਠੀਕ ਹੈ ਸਾਸੀ ਕਾਲ ਜੀ
ਕੇ, ਸਤਿ ਸ਼੍ਰੀ ਅਕਾਲ